ਹਾਂਜੀ,
ਹਾਂਜੀ, ਸਸ੍ਰੀ ਕਾਲ! ਹੋਰ ਕਿਵੇਂ ਓਂ?
ਬਸ ਵਧੀਆ! ਤੁਸੀਂ ਸੁਣਾਓ, ਠੀਕ-ਠਾਕ ਸੱਭ ਘਰ?
ਹਾਂਜੀ-ਹਾਂਜੀ, ਵਧੀਆ! ਹੋਰ ਕੀ ਕਰ ਰੇ ਸੀ?
ਕੁਛ ਨੀ, ਮੈਂ ਬਸ ਦੇਖ ਰਿਹਾ ਸੀ । ਕੁਛ ਸਮਾਨ ਵਗੈਰਾ ਲਈਏ ਅ ਇੰਡਕਸ਼ਨ ਆ ਰਿਹਾ ਮੇਰੇ ਦਿਮਾਗ 'ਚ ਕਿ ਕਿੱਥੋਂ ਦੀ ਲਇਆ ਜਾਏ, ਔਨਲਾਈਨ ਲਿਆ ਜਾਏ, ਆਫਲਾਈਨ ਲਿਆ ਜਾਏ ।
ਅੱਛਾ-ਅੱਛਾ! ਵੈਸੇ ਤੁਸੀਂ ਔਨਲਾਈਨ ਸ਼ੋਪਿੰਗ ਕਰਨਾ ਪਸੰਦ ਕਰਦੇ ਆਫ਼ਲਾਈਨ?
ਮੈਂ ਤੇ ਦੇਖੋ! ਦੋਨੋ ਹੀ ਕਰ ਲੈਨਾ, ਜੇ ਉਹ ਚੀਜ਼ ਅਗਰ ਆਫ਼ਲਾਈਨ ਸਸਤੀ ਮਿਲ ਰੀ ਐ, ਵਧੀਆ ਮਿਲ ਮਿਲ ਰਹੀ ਹੈ, 'ਤੇ ਫਿਰ ਤੇ ਆਫ਼ਲਾਈਨ ਹੀ ਬੈਸਟ ਐ, ਕਿਉਂਕਿ ਆਫ਼ਲਾਈਨ ਅਸੀਂ ਉਹ ਚੀਜ਼ ਨੂੰ ਦੇਖ ਸਕਦੇ ਆਂ, ਫਿਜ਼ਕਲੀ ਕੀ ਉਹਦੇ ਅੰਦਰ ਕੋਈ ਪ੍ਰੋਬਲਮ ਤੇ ਨੀ ਹੈ? ਲਾਈਵ ਟੈਸਟ ਕਰਕੇ ਦੇਖ ਸਕਦੇ ਆਂ, ਦੁਕਾਨ ਤੇ ਲਿਆਏਆ । ਓਰ ਉੱਥੇ ਈ ਖੋਲ਼ ਕੇ ਦੇਖ ਲਿਆ, ਵੀ ਚਲਾ ਕੇ ਦੇਖ ਲਿਆ ।
ਉਹ ਤੇ ਹੈ, ਨਾਲੇ਼ ਕਈ ਹਮ ਨਾਲੇ਼! ਕਈ ਵਾਰ, ਐਵੇਂ ਵੀ ਹੁੰਦਾ ਨਾ, ਕਿ ਅ ਕਈ ਵਾਰ ਟਾਈਮ ਨਈਂ ਹੁੰਦਾ । ਕਿਸੇ ਕੋ ਵੀ ਆਪਾਂ ਆਫਲਾਈਨ ਜਾਕੇ, ਹੰ ਆਫ਼ਲਾਈਨ ਜਾ ਤੇ ਲਈਏ, ਤੇ ਫੇਰ ਉਹਦੇ ਉਹ ਵਾਲਾ ਵਧੀਆ
ਹਾਂਜੀ!
ਬੈਟਰ ਲੱਗਦਾ ਏ, ਕਿ ਚਲੋ! ਟਾਈਮ ਵੀ ਬਚ ਜਾਂਦਾ ਏ, ਤੇ ਨਾਲੇ਼ ਫੇ਼ਰ ਸਮਾਨ ਘਰ ਵੀ ਨੀਹਾ ਪਾ ਜਾਂਦਾ ਏ ।
ਨਹੀਂ! ਬਿਲਕੁਲ ਵਧੀਆ ਗੱਲ ਐ ਏ ਤੇ, ''ਮੈਂ ਔਨਲਾਈਨ ਵੀ ਮੈਨੂੰ ਐਸਾ ਕੋਈ ਦਿੱਕਤ ਨੀ ਕਿ, ਮੈਂ ਔਨਲਾਈਨ ਦੇ ਖਿਲਾਫ਼ ਆਂ, ਬਟ! ਮੈਨੂੰ ਔਨਲਾਈਨ ਵੀ ਪਸੰਦ ਐ! ਹਾਂ! ਜਿੱਦਾਂ ਹੁਣ, ਕੋਈ ਬ੍ਰੈਂਡਿਡ ਚੀਜ਼ਾਂ ਹੈ, ਕੁਛ ਐਸੀਆਂ ਜਿਹੜਾ ਪਤਾ ਹੈ ਕਿ, ਹਾਂ।ਏਹੀ ਬ੍ਰੈਂਡ ਬਣਾਂਦੀ ਐ, ਜਿਹਦੀ ਕਾਪੀ ਨਈਂ ਆਉਂਦੀਆਂ ਮਾਰਕੀਟ'ਚ । ਫਿਰ ਤੇ, ਅਸੀਂ ਔਨਲਾਈਨ ਮੰਗਾ ਸਕਦੇ ਆਂ ।
ਹੂੰ, ਹੂੰ, ਓ ਤੇ, ਹੈ।
ਹਾਂਜੀ-ਹਾਂਜੀ, ਹੁਣ ਮੈਨੂੰ ਇੰਨਾ ਟਾਈਮ ਤੇ ਹੋਏਗਾ ਨਈਂ, ਰੀਵਿਊਜ਼ ਦੇਖੇ । ਔਨਲਾਈਨ ਗਏ, ਰਿਵਿਊਜ਼ ਦੇਖੇ, ਵਧੀਆ। ਨੈਗੇਟਿਵ ਪਹਿਲੇ ਪੜ੍ਹ ਲਏ, ਜਿਹਦੇ ਨਾਲ ਕਿ ਪਤਾ ਲੱਗ ਜਾਂਦਾ, ਕਿ ਹਾਂ! ਕਿ, ਇਹ ਚੀਜ਼ਾਂ ਹੋ ਸਕਦੀਆਂ ਨੇ । ਇਹਦੇ ਅੰਦਰ 'ਤੇ ਉਸ ਹਿਸਾਬ ਨਾਲ ਬੰਦਾ ਖੋਲਕੇ ਵੇਖ ਲੈਂਦਾ ।
ਉਹ ਤੇ, ਹੈਈਏ ਨਾਲੇ ਸਾਨੂੰ ਹਾਂ, ਨਾਲੇ ਉਹ ਵੀ ਦੇਖਕੇ ਕਰਨਾ ਪੈਂਦਾ ਹੈ ਵੀ ਕੋਈ, ਇੱਕ ਪਰਟੀਕੁਲਰ ਕੋਈ ਐਪ ਤੋਂ ਜਾਂ ਫਿਰ ਕਿਸੀ ਪਲੈਟਫਾਰਮ ਤੋਂ, ਹੀ ਕਰਨਾ ਚਾਹੀਦਾ ਓਡਰ। ਨੀ ਤੇ ਫੇਰ ਜਿਵੇਂ ਅੱਜ-ਕਲ ਐਡ੍ਸ ਵਗੈਰਾ ਆਉਣ ਲੱਗ ਗਈਆ ਕਿੰਨੀਆਂ ਤੇ, ਉਹ ਐਡ੍ਸ ਕਰਕੇ ਵੀ ਫਰੋਡ ਹੋ ਜਾਂਦੇ ਨੇ ਕਈ ਵਾਰ।''ਮੈਂ ਵੀ ਇੱਕ ਵਾਰ ਏਦਾਂ ਹੀ ਐਡਸ ਤੋ, ਹੀ ਮੰਗਵਾਇਆ ਸੀ, ਕੁੱਛ ਸਮਾਨ?
ਸਮਝ ਗਿਆ, ਸਮਝ ਤੁਹਾਡੀ ਗੱਲ।
ਕੋਲ ਆਇਆ ਹੀ ਨਹੀਂ ਸਮਾਨ ਮਤਲਬ ਕਿ, ਉਹਨਾਂ ਨੇ ਥੋੜੇ ਪਹਿਲੇ ਐਡਵਾਂਸ ਵਿੱਚ ਪੇਮੈਂਟ ਮੰਗੀ ਸੀ। ਥ੍ਰੀ-ਹੰਡਰੇਡ ਯਾਂ, ਟੂ-ਹੰਡਰੇਡ ਤਕ। ਕਿ ਪਹਿਲੇ ਸਬਮੀਟ ਕਰਵਾਣੀ ਪੇ, ਤੇ ''ਮੈਂ ਉਹ ਕਰਵਾਤੀ ਸੀ, ਮੈਂ ਕਿਹਾ ਚੱਲ, ਆਜੇਗਾ ਸਮਾਨ ਤੇ ਉਹ ਆਇਆ ਹੀ ਨਹੀਂ ਮੇਰੇ ਨਾਲ, ਐ-ਐਦਾਂ ਦਾ ਫਰੋਡ ਹੋ ਗਿਆ ਔਨਲਾਈਨ ਆਲੇ। ਰਿਸਕ ਵੀ ਹੁੰਦਾ ਕਿ, ਬਈ। ਅਸੀਂ ਕਰੀਏ, ਸ਼ੋਪਿੰਗ ਨਾ ਕਰੀਏ।
ਹਾਂਜੀ, ਮੇਰੇ ਨਾਲ ਵੀ ਹੁਣੇ ਰੀਸੇਂਟਲੀ ਹੋਇਆ। ''ਮੈਂ ਵੀ ਕੁਛ ਮੰਗਵਾਇਆ ਸੀ ਗਾਰਮੇਂਟ੍ਸ'ਚ ਮੰਗਾਏ ਸੀ।ਤੇ ਮੈਂ, ਹੁਣ ਕੋਈ ਇੱਦਾਂ ਹੀ ਐਪ ਸੀ, ਮਤਲਬ! ਇੰਸਟਾਗ੍ਰਾਮ ਤੇ ਹੀ, ਐਡ ਮਤਲਬ ਕਿਸੇ ਇੱਦਾਂ ਕਿੱਥੇ ਹੀ ਐਡ ਦੇਖੀ ਔਨਲਾਈਨ ਸੋਸ਼ਲ ਪਲੈ ਪਲੈਟਫਾਰਮ ਤੇ। ਤੇ ਬਸ ਉਹਦੇ ਤੇ ਕਲਿੱਕ ਕੀਤਾ, ਔਰ ਫਿਰ ਗਿਆ ''ਮੈਂ ਔਰਡਰ ਕਰ ਲਿਆ ਮੈਨੂੰ ਅੱਛਾ ਲੱਗਿਆ। ਪਰ ਜਦੋਂ ਉਹ ਚੀਜ਼ ਮੇਰੇ ਕੋਲ ਆਈ, ਮੈਨੂੰ ਪਸੰਦ ਹੀ ਨਹੀਂ ਆਈ ''ਮੈਂ ਕਿਹਾ ਤੇ, ਹੈ ਹੀ ਨਹੀਂ, ਉਹ ਚੀਜ਼। ਜੋ ਮੈਂ ਚਾਹੁੰਦਾ ਸੀ ਤੇ, ਮੈਂ ਉਹਨੂੰ ਚਾਹੇ ਰਿਟਰਨ ਕਰਨਾ ਉਹ ਰਿਟਰਨ ਦੀ ਪੌਲਿਸੀ ਨਹੀਂ ਉਹਨਾਂ ਦੀ, ਫ੍ਰੀ, ਐਕਸਚੇਂਜ ਦੀ ਪੋਲਿਸੀ ਸੀ। ਫਿਰ ਮੈਂ, ਦੂਸਰਾ ਪ੍ਰੋਡਕਟ ਦੇਖਿਆ ਉਹ ਮੰਗਾਇਆ ਉਹਨਾ ਨੇ, -ਫੇਰ ਉਹ ਗ਼ਲਤ ਪ੍ਰੋਡਕਟ ਭੇਜਤਾ। ਫਿਰ, ''ਮੈਂ ਵਾਪਿਸ ਐਕਸਚੇਂਜ ਕਰਵਾਇਆ। ਫਿਰ ਜਾਕੇ ਤੀਸਰੇ ਨੰਬਰ ਤੇ, ਮੈਨੂੰ ਮੈਂ ਕੁਛ ਹੋਰ ਮੰਗਾਇਆ ਉਹਦੀ ਜਗ੍ਹਾ। ਫਿਰ ਮੈਂ, ਥੋੜੇ ਐਕਸਟਰਾ ਪੇ ਕਰਕੇ, ਏਦਾਂ ਮਤਲਬ ਸਾਨੂੰ ਉਹਨਾਂ ਤੋਂ ਹੀ ਮੰਗਾਣਾ ਚਾਹੀਦਾ, ਜਿਹੜੀ ਦੇ ਨਾਓਨ ਸੋਸ਼ਲ ਪਲੇਟਫਾਰਮ ਨੇ, ਜਿਹੜੇ ਕਸਟਮਰ ਗਰੰਟੀ ਸੈਟਿਸਫੈਕਸ਼ਨ ਦਿੰਦੇ ਨੇ।ਐਦਾਂ ਦੇ।
ਹੂੰ, ਉਹ ਤੇ ਹੈਈਏ ਸਾਨੂੰ ਪੂਰਾ ਦੇਖਕੇ ਚੰਗੀ ਤਰ੍ਹਾਂ ਹੀ ਤਾਂ, ਹੀ ਸ਼ੋਪਿੰਗ ਕਰਨੀ ਚਾਹੀਦੀ ਔਨਲਾਈਨ ਕਿਉਂਕਿ ਅੱਜ-ਕਲ ਬਹੁਤ ਹੀ ਜ਼ਿਆਦਾ ਫਰੋਡ ਹੋ ਰਹੇ ਨੇ, ਹਰ ਕਿਸੇ ਨਾਲ ਹੋ ਰਿਹਾ ਹੈ, ਐਵੇਂ ਦਾ ਫਰੋਡ।
ਹਾਂ। ਅੱਜ- ਕੱਲ ਤਾ ਕੀ ਬਹੁਤ ਆਮ ਹੋ ਗਿਆ, ਕਿਉਂਕਿ ਹਰ ਇੱਕ ਇਨਸਾਨ ਦੇ ਹੱਥ'ਚ ਫੋਨ ਆਗਿਆ ਅੱਜ-ਕਲ। ਤੇ, ਸੱਪ ਨੂੰ ਐਕਸੈਸ ਹੋ ਗਿਆ ਹੈ। ਅ ਸੋਸ਼ਲ ਪਲੈਟਫਾਰਮਸ ਤੇ। ਅੱਛਾ, ਦਿਖਨਾ ਏ ਲੋਕਾਂ ਨੂੰ। ਕੁਛ ਚੀਜ਼ਾਂ, ਔਰ ਸਭ ਨੂੰ ਅੱਛਾ ਵੀ ਲੱਗ ਰਿਹਾ। ਕਿ ਔਡਰ ਆਉਂਦਾ ਹੈ ਘਰ ਅਤੇ ਉਹਨੂੰ ਖੋਲ੍ਹਣ ਦਾ ਵੀ ਇੱਕ ਅਨਬੋਕਸਿੰਗ ਐਕਸਪੀਰੀਅੰਸ ਵੀ ਉਹਨਾਂ ਨੂੰ ਪਸੰਦ ਆਉਦਾ ਹੈ।
ਆਹੋ ਆਹੋ।
ਇਹ ਚੀਜ਼ਾਂ ਬਹੁਤ ਸਾਈਕੋਲੋਜੀਕਲੀ ਵੀ ਇੰਪੈਕਟ ਕਰਦੀਆਂ ਔਰ।
ਹਮ ਉਹੀ ਤੇ ਕਿਉਂਕਿ ਅੱਜ ਕੱਲ ਸਾਰੇ ਫੋਨ ਹੀ ਯੂਜ ਕਰਦੇ ਨੇ। ਫੋਨ ਵਿੱਚ ਹੀ ਦੇਖਦੇ ਰਹਿੰਦੇ ਨੇ ਕੋਈ ਨਾ ਕੋਈ। ਚੀਜ਼ਾਂ ਜਿਹੜੀ ਪਸੰਦ ਹੁੰਦੀਆਂ ਔਰ ਔਰ ਇਹ ਵੀ ਇਹ ਵੀ ਸਿਸਟਮ ਹੋ ਗਿਆ ਕਿ ਆਪਾਂ ਨੂੰ ਸਾਨੂੰ ਜਿਹੜੀ ਚੀਜ਼। ਇਜੀ ਨੀਡ ਹੁੰਦੀ ਹੈ ਨਾ ।ਔਰ ਆਪ ਜਿਹੜੀ ਚੀਜ਼ ਦੀ ਪਸੰਦ ਆਨੀ ਲੱਗ ਜਾਂਦੀ ਉਹੀ ਚੀਜ਼ ਦੀ ਐਡਸ ਆਣੀ ਲੱਗ। ਜਾਂਦੀ ਉਹੀ ਚੀਜ਼ ਸਾਹਮਣੇ ਆਉਣ ਲੱਗ ਜਾਂਦੀਆਂ ਹਾਂ। ਫੇਰ ਉਹਨੂੰ ਹੀ ਫੇਰ ਉਹਨੂੰ ਹੀ ਦੇਖ ਕੇ ਫਿਰ ਉਹਨੂੰ ਹੀ ਦੇਖ ਕੇ ਤੇ ਫੇਰ ਔਡਰ ਕਰ ਦਿੰਦੇ ਨੇ ਬਿਨਾਂ ਸੋਚੇ ਸਮਝੇ ਕਿ ਬਈ ਐਦਰੋ ਐਪ ਠੀਕ ਏ ਯਾਂ ਇਹ ਪਲੇੈਟਫਾਰਰਮ ਸਹੀ ਹੈ ਕਿ
ਲੋਕ ਥੋੜ੍ਹਾ ਲਾਈਫ ਸਟਾਈਲ ਚੇਂਜ ਕਰਦੇ ਨੇ ਅੱਜ ਕੱਲ ਇੰਸਟੈਂਟ ਕੀ ਅੱਛੀ ਚੀਜ਼। ਤੇ ਉਹ ਲੋਕੀਂ ਕਹਿੰਦੇ, ਕਿ ਕਿਸੇ ਨੇ ਮੰਗਾਇਆ। ਤੇ ਚਲੋ ਅਸੀਂ ਵੀ ਮੰਗਾ ਲਈਏ ਥੋੜਾ ਦੇਖਾ ਦੇਖੀ।
ਹਾਂ ਉਹ ਤੇ ਹੈ ਹੀ ਜੀ ਆ ਹਾਂਜੀ ਹਾਂਜੀ ਉਹ ਵੀ ਹੈ।
ਦੋਨਾਂ ਦੇ ਨਾਲ ਵੀ ਆ ਦੋਨਾਂ ਦੇ ਅਗੇਸਟ ਵੀ। ਹਾਂਜੀ ਸਭ ਆਪਣੇ- ਆਪਣੇ ਪ੍ਰੋਜੇਕਡ ਕੌਰਨਸ ਨੇ ਦੋਨਾਂ ਦੇ। ਆਫਲਾਈਨ ਦਾ ਹੈ ਕਿ ਤੁਸੀ ਮਤਲਬ। ਹੂ ਜਾ ਕੇ ਦੇਖ-
ਖੁੱਦ ਜਾ ਕੇ ਮਾਰਕੀਟ ਵਿਚ ਦੇਖ। ਹਾਂ ਮਾਰਕੀਟ ਵਿਚ ਖੁਦ ਜਾ ਕੇ ਦੇਖ ਕੇ।
ਜੇ ਤੁਸੀ ਕਿਸੇ ਦੁਕਾਨ ਤੇ ਚੜ ਗਏ ਫੇਰ ਉਥੋ ਦੀ ਸਮਾਨ ਨਾ ਲਿਆ। ਹਾਂ ਜੇ ਤੁਸੀ ਉਥੋ ਚਲੋ ਤੁਹਾਨੂੰ ਪਤਾ। ਪਸੰਦ ਨੀ ਆਇਆ ਫਿਰ ਤੁਸੀ ਤੁਹਾਡੇ ਕੋਲ ਨਿਕਲਣਾ ਵੀ ਔਖਾ ਹੋ ਜਾਂਦਾ ਓਨਲਾਈਨ ਤੇ ਇਦਾ ਹੁੰਦਾ ਕਿ ਚਲੋ। ਘਰ ਆ ਗਿਆ ਪਸੰਦ ਨਹੀ ਆਇਆ ਚਲੋ ਵਾਪਿਸ ਕਰਤਾ ਹੈਜ਼ਲ ਫਰੀ ਰਿਟਰਨ ਵੀ ਹੋ ਜਾਦੀ ਹੈ।
ਹਮ ਤੇ ਨਾਲੇ ਫੇਰ ਕੁਛ ਨਾਲੇ ਸਾਨੂੰ ਹੂ ਉਹ ਤੇ ਹੈ। ਹੀ ਨਾਲੇ ਅਗਰ ਆਪਾਂ ਜਿਹੜੀ ਦੁਕਾਨ ਤੋਂ ਹਮੇਸ਼ਾ ਲੈਂਦੇ ਹੀ ਆ ਕੁਛ ਨਾ ਕੁਛ ਸਮਾਨ ਜਿਹੜੀ ਸਾਡੇ ਇਕ ਦੁਕਾਨ ਬਣ ਜਾਦੀ ਹੈਬਿਟ ਕਿ ਹਾਂ ਆਪਾਂ ਇਹ ਤੋਂ ਕੋਈ ਲੈਣਾ ਸਭ ਕੁਛ ਉਦੋ ਉਧਰੋਂ ਸਾਨੂੰ ਡਿਸਕਾਊਂਟ। ਵੀ ਮਿਲ ਜਾਦਾ ਫੇਰ ਕਿ ਵੀ ਇਹ ਕਿ ਵੀ ਇਹ ਤੇ ਸਾਡੇ ਕੋਲ ਹੀ ਆਉਦੇ ਨੇ ਗਰਾਹਕ ਤੇ ਇਹਨਾ ਨੂੰ ਡਿਸਕਾਊਂਟ ਦੋ ਬਈ। ਸਾਨੂੰ ਉਸ ਚੀਜ਼ ਦਾ ਡਿਸਕਾਊਂਟ ਵੀ ਮਿਲ ਜਾਦਾ ਲੇਕਿਨ ਅਗਰ ਆਪਾ ਓਨਲਾਈਨ ਅਗਰ ਆਪਾ। ਇਕ ਹੀ ਜਗਾ ਤੋ ਆਪਾ ਕਿੰਨੀ ਵਾਰ ਵੀ ਸ਼ੋਪਿਗ ਕਰ ਲਈਏ ਸਾਨੂੰ ਉਸ ਚੀਜ਼ ਦਾ ਤੇ ਕੋਈ ਪ੍ਰੋਫਿਟ ਨਹੀ ਹੁੰਦਾ ਜਾਂ ਸਾਨੂੰ। ਉਸ ਚੀਜ਼ ਤੋਂ ਕੋਈ ਡਿਸਕਾਊਂਟ ਨਹੀ ਮਿਲਦਾ।
ਹਾਂਜੀ। ਨਹੀ ਬਟ ਵਊਚਰਸ ਵੀ ਤੇ ਹੁੰਦੇ ਨੇ ਕਾਫੀ ਜਗਾ ਸ਼ੋਪਿਗ ਕੂਪੰਜ। ਲਗ ਜਾਦੇ ਨੇ ਅਜ ਕਲ ਜਿਨੇ ਵੀ ਓਨਲਾਈਨ ਅ ਪਲੇੈਟਫਾਰਮਸ ਨੇ ਜਿਹੜੇ ਵੀ ਬੈਗ ਸੈਲਿਗ ਕਰਨ ਦੇ ਇਹਨਾਂ ਤੇ ਕੂਪਨ ਵੀ ਮਿਲ ਜਾਦੇ। ਵਧੀਆ ਕਿਉਕਿ ਐਸਾ ਹੁੰਦਾ ਕਿ ਅਗਰ ਤੁਹਾਡੀ ਫਸਟ ਕਸਟਮਰ ਹੋਵੇ ਤਾਂ। ਤੁਹਾਨੂੰ ਡਿਸਕਾਊਂਟ ਮਿਲ ਜਾਦਾ ਕਦੇ ਕਦਾਰ ਐਕਸਟਰਾ ਕਦੀ ਕਦਾਰ ਤੁਹਾਡੇ ਸੈਕਿੰਡ ਥਰਡ ਆਰਡਰ ਤੇ ਵੀ ਮਿਲ ਜਾਦਾ ਹੈ। ਤੇ ਉਹ ਉਹਦੇ ਨਾਲ ਵੀ ਬਰਾਬਰ ਚਲਦਾ ਹੀ ਹੈ।
ਹਮ ਕਿਉਕਿ ਮੈ ਵੀ ਕਲ ਮੈ ਜਿਆਦਾਤਰ ਔਨਲਾਈਨ ਸੋਪਿਗ ਕਰਦੀ ਨੀ। ਮੈਨੂੰ ਪਸੰਦ ਨਹੀ ਹੈਗੀ ਕਰਨੀ ਕਿਉਕਿ ਮੇਰੇ ਨਾਲ ਏਦਾ ਦੇ ਫਰੋਡ ਹੋ ਚੁਕੇ ਨੇ ਕਈ ਵਾਰ। ਤੇ ਮੈ ਮੈਨੂੰ ਤੇ ਉਫਲਾਈਨ ਹੀ ਵਧੀਆ ਲੱਗਦਾ। ਵੀ ਖੁਦ ਜਾ ਕੇ ਮਾਰਕੀਟ ਵਿਚ ਦੇਖਣਾ ਨਾਲੇ ਥੋੜੀ ਵਿਡੋ ਸ਼ੋਪਿਗ ਵੀ ਹੋ ਜਾਦੀ। ਏ ਕਿ ਬਈ ਅਜ ਕਲ ਕੀ ਚਲ ਰਿਹਾ। ਥੋੜ੍ਹਾ ਓਦਾਂ ਵੀ ਹੋ ਜਾਂਦਾ ਸਿਸਟਮ ਬਾਕੀ ਨਾਲੇ ਇਹੋ ਵੀ ਗਲ ਏ ਆਪਾ ਲੈਣ ਇਕ ਚੀਜ਼ ਜਾਂਦੇ ਹਾਂ ਆਫਲਾਈਨ ਵਿਚ। ਤੇ ਲੈਵੇ ਹੋਰ ਵੀ ਜੋ ਚੀਜਾ ਸਾਨੂੰ ਪਸੰਦ ਆ ਜਾਦੀਆਂ ਨਾਲ ਉਹ।
ਹਾਂ ਉਹ ਵੀ ਲੈ ਲੈਦੇ ਹਾਂਜੀ। ਤੁਸੀਂ ਵੀ ਲੈ ਆਦੇ ਕਦੇ ਕਦਾਰ ਇਨਸਾਨ ਲੈਣ ਕੁਝ ਜਾਦੇ ਇਕ ਲੈ ਕੇ ਕੁਛ ਆ ਜਾਦੇ।
ਹਾਂਜੀ ਨਾਲੇ ਵੈਸੇ ਵੀ ਜਿਆਦਾਤਰ ਲੇਡੀਜ਼ ਨਾਲ ਤੇ ਇਹ ਚੀਜ ਹੁੰਦੀ ਹੁੰਦੀ ਹੈ। ਉਹ ਲੈਣ ਤੇ ਇਕ ਚੀਜ ਆਈ ਹੈ। ਲੇਕਿਨ ਲੈ ਕੇ ਹਮੇਸ਼ਾ ਚਾਰ ਜਾ ਪੰਜ। ਤੇ ਆਣੀ ਆ ਉਹਨਾ ਨੂੰ ਹੋਰ ਵੀ ਉਹਦੇ ਨਾਲ ਪਸੰਦ ਆ ਜਾਦੀ। ਕਿਉਕਿ ਸਾਨੂੰ ਇਹ ਹੁੰਦਾ ਨਾ ਕਿਂ ਕੀ ਪਤਾ ਨੈਕਸਟ ਟਾਈਮ ਸਾਨੂੰ। ਹਾਂ ਕਿ ਵੀ ਕੀ ਨੈਕਸਟਾਈਮ ਨੈਕਸਟਾਈਮ। ਸਾਨੂੰ ਮਿਲੇ ਨਾ ਮਿਲੇ ਉਹ ਚੀਜ ਸੇਮ। ਕਰਕੇ ਫੇਰ ਉਹ ਵੀ ਸ਼ੋਪਿਗ ਹੋ ਜਾਦੀ ਹਨ।
ਹਾਂਜੀ ਔਨਲਾਈਨ ਦਾ ਇਕ ਇਹ ਚੀਜ਼ ਬਹੁਤ ਵਧੀਆ ਹ ਕਿ ਜ। ਤੋਂ ਅਸੀ ਉਫਲਾਈਨ ਲੈਣ ਜਾਦੇ ਹਾਂ ਕਿਸੇ ਦੁਕਾਨਦਾਰ ਕੋਲ ਉਹਦੀ ਬੇਕਾਰ। ਚੀਜ਼ਾਂ ਨੀ ਦਸੇਗਾ ਕਿ ਇਹਦੇ ਅੰਦਰ ਇਹ ਪ੍ਰੋਬਲਮ ਆ ਸਕਦੀ ਹੈ। ਤੇ ਫਿਊਚਰ ਚ' ਏਦਾਂ ਹੋ ਸਕਦਾ ਇਹਦੇ ਅੰਦਰ। ਤੇ ਤੁਸੀ ਬ ਅਵੇਅਰ ਰਹ ਉਹ ਕਹਿਗੇ ਨਹੀ ਜੀ ਹਾਂਜੀ ਗਰੰਟੀ ਹੈ। ਜੇ ਇਕ ਸਾਲ ਦੀ ਵਾਰੰਟੀ। ਜੀ ਇਹ ਠੀਕ ਹੈ। ਲੇਕਿਨ ਔਨਲਾਈਨ ਅਗਰ ਅਸੀ ਰੇਟਿੰਗ ਦੇਖਦੇ ਹ ਨਾ। ਤੇ ਸਾਨੂੰ ਅਲਗ- ਅਲਗ ਕਸਟਮਰ ਜਿਹੜੇ। ਪਤਾ ਲੱਗ ਜਾਂਦਾ ਕਿ ਹਾਂ ਇਹ ਦਿੱਕਤ ਵੀ ਆ ਸਕਦੀ ਹੈ ਡਿਸ ਸਤਿਸਫ਼ੀਏਡ ਕਸ। ਮਰ ਵੀ ਆਪਾਂ ਦੇਖ ਸਕਦੇ ਹਾਂ ਉਹਦੇ ਤੇ।
ਹਮ ਇਹ ਤੇ ਹੈ ਹੀ ਏ ਕਿ ਬਈ ਉਹ ਪੂਰਾ ਪਬਲਿਕਲੀ ਵਿਊ ਹੁੰਦਾ ਉਹਨਾ ਦਾ। ਕਮੈਂਟ ਵਗੈਰਾ ਕਿ ਵੀ ਸਾਰੇ। ਹਾਂ ਵੀ ਸਾਰੇ ਹੀ ਦੇਖ ਸਕਦੇ ਨੇ ਹੁੰ ਹ। ਹਾਂਜੀ ਹਾਂਜੀ ਇਹ ਤੇ ਚਲੋ ਹੈ ਹੀ ਹੈ ਉਹ ਓਨਲਾਈਨ।
ਬਾਕੀ।
ਤੇ ਨਾਲੇ ਵਧੀਆ ਵੀ ਇਹ ਬਈ ਕਾਰ ਬੈਠੇ ਬਈ ਕਾਰ ਬੈਠੇ ਅਗਰ ਕੋਈ ਚੀਜ਼। ਆ ਰਹੀਏ ਨਾਲੇ ਫੇਰ ਸਾਡੇ ਮਤਲਬ ਦੀਏ ਸਾਨੂੰ ਪਸੰਦ ਆ ਰਹੀ ਹੈ ਚੀ। ਚੀਜ਼ ਵੀ ਬਿਲਕੁਲ ਠੀਕ ਮਿਲ ਰਹੀ ਹੈ। ਤੇ ਫੇਰ ਤੇ ਕੋਈ ਪ੍ਰੋਬਲਮ ਨੀ ਹੈਗੀ ਵੀ ਘਰ ਬੈਠੇ ਆਪਾਂ ਜੇ ਮੰਗਵਾ ਵੀ ਰਹੇ ਹਾਂ ਤੇ ਹਾਂ ਹਾਂ। ਕੋਈ ਪ੍ਰੋਬਲਮ ਨੀ ਹੈਗੀ।
ਬਾਕੀ ਜਿੱਦਾਂ ਜਿੱਦਾਂ ਘਰ ਵਿੱਚ ਅਗਰ ਕੋਈ ਜਿਵੇਂ ਵਿਆਹ ਹੁੰਦਾ। ਸ਼ਾਦੀ ਵਗੈਰਾ ਹੁੰਦੀ ਏ ਤੇ ਸਾਰੇ ਪਰਿਵਾਰ ਇਕੱਠਾ ਹੋ ਕੇ ਸ਼ੋਪਿੰਗ ਕਰਨ ਜਾਂਦਾ ਏ। ਮਾਰਕੀਟ ਦੇ ਅੰਦਰ ਉਹ ਚੀਜ਼ ਮੈਨੂੰ ਵਧੀਆ ਲੱਗਦੀ ਕਿ ਹਾਂ ਹਾਂ ਕਿ ਓਫਲਾਈਨ। ਹਾਂ, ਹਾਂ।
ਉਹਦੇ ਅੰਦਰ ਬਹੁਤ ਜ਼ਿਆਦਾ ਡਿਟੇਲਿੰਗ ਹੁੰਦੀ ਹੈ ਤੇ ਉਹ ਔਨਲਾਈਨ ਅਗਰ ਕੋਈ ਆਰਡਰ ਕਰਦਾ। ਸੈਟਿਸਫੈਕਸ਼ਨ ਹੋ ਹੀ ਨਹੀਂ ਸਕਦੀ ਸਪੈਸ਼ਲੀ ਕੁੜੀਆਂ ਨੂੰ ਬਿਲਕੁਲ ਨਹੀਂ ਹੋ ਸਕਦੀ। ਕਿਉਂਕਿ ਉੱਧਰ ਕੈਜੂਅਲ ਵੇਅਰਸ ਤਾਂ ਤੁਸੀਂ ਖਰੀਦ ਸਕਦੇ ਹੋ। ਬਟ ਉਹ ਨਹੀਂ ਖ਼ਰੀਦ ਸਕਦੇ ਏਦਾਂ।
ਹਾਂ ਪਰ ਉਹ ਹਾਂ ਹਾਂ ਉਹ ਤੇ ਹੈ ਹੀ ਹੈ ਪਰ ਉਹ ਇੱਕ ਮੂਮੈਂਟ ਵੀ ਬਣ ਜਾਂਦਾ ਹੈ। ਕਿ ਸਾਰੇ ਜਿਹੜੀ ਸਾਰੀ ਫੈਮਿਲੀ ਹੁੰਦੀ ਏ ਸਾਰੀ ਲੇਡੀਜ਼ ਵਗੈਰਾ ਹੁੰਦੀ ਹੈ ਉਹ ਕ। ਠੀਆਂ ਹੋ ਕੇ ਜਾਂਦੀਆਂ ਨੇ। ਇੰਜੋਏ ਕਰਦੇ ਨੇ ਉਸ ਚੀਜ਼ ਨੂੰ ਨਾਲੇ। ਮਾਰਕੀਟ ਵੀ ਘੁੰਮ ਆਉਂਦੀਆਂ ਨੇ ਨਾਲ ਨਾਲ ਸ਼ੋਪਿੰਗ ਵੀ ਕਰ ਲੈਂਦੀਆਂ ਨੇ। ਵੀ ਉਹ ਇੱਕ ਮੂਮੈਂਟ ਕ੍ਰੀਏਟ ਕਰ ਲੈਂਦੇ ਆ ਉਸ। ਚੀਜ਼ ਤੋਂ ਹੀ ਸ਼ੋਪਿੰਗ ਕਰਨ ਦੇ ਬਾਨੇ ਤੋਂ ਹੀ।
ਹਾਂ। ਨੀ ਜਿਵੇਂ ਕੋਈ ਵੱਡਾ ਅਗਰ ਤੁਸੀਂ ਵੱਡੇ ਕੋਈ ਅਪਲਾਈਸ ਵਗੈਰਾ ਲੈਣੇ ਹੋ ਜਿੱਦਾਂ ਫਰਿੱਜ। ਜੋ ਗਿਆ ਵਾਸ਼ਿੰਗ ਮਸ਼ੀਨ ਹੋ ਗਿਆ ਔਰ ਏਦਾਂ ਟੀ ਵੀ ਹੋ ਗਿਆ ਇਹ ਸਭ। ਤੇ ਮਤਲਬ ਉਫਲਾਈਨ ਹੀ ਇਨਸਾਨ ਪ੍ਰੈਫਰ ਕਰਦਾ ਮੇਰੇ ਅਕੋਰਡਿੰਗ ਕਿਉਂਕਿ ਇਹ ਥੋੜ੍ਹੀ ਜਿਹੀ। ਚੀਜ਼ਾਂ ਹੁੰਦੀਆਂ ਜਿੱਦਾਂ ਲੈਪਟੋਪ ਹੋ ਗਿਆ ਕੋਈ ਡੈਸਕਟੋਪ ਕੰਪਿਊਟਰ ਹੋ ਗਿਆ। ਇਹ ਸਭ ਲੋਕੀ ਆਫਲਾਈਨ ਹੀ ਅਸਬੰਲ ਕਰਉਣਾ ਪਸੰਦ ਕਰਦੇ ਨੇ। ਰਦਰ ਕੀ ਉਹਦੇ ਚ ਆਨਲਾਈਨ ਹਾਂਜੀ
ਆਨਲਾਈਨ ਵਿੱਚ ਉਹ ਤੇ ਹੈ ਹੀ ਹੈ ਕਿਉਂਕਿ ਅੱਜ ਕੱਲ ਕਿਸੇ ਵੀ ਚੀਜ਼ ਕੋਈ ਗਰੰਟੀ ਨੀ ਹੂੰ
ਹਾਂਜੀ।
ਕੋਈ ਗਰੰਟੀ ਤੇ ਹੈ ਨੀ ਤੇ ਨਾਲੇ ਵੈਸੇ ਵੀ ਇਹੈ ਇਲੈਕਟ੍ਰਾਨਿਕ ਚੀਜ਼ਾਂ ਦੀ ਵੈਸੇ ਕੋਈ ਗਰੰਟੀ ਨਹੀਂ ਹੈ, ਕਦੇ ਚੱਲਦੀ ਹੈ ਤੇ ਕਦੇ ਖਰਾਬ ਹੋ ਜਾ ਕੁਛ ਪਤਾ ਹੀ ਨੀ ਲੱਗਦਾ
ਹੂੰ। ਚਲੋ ਬਾਕੀ ਠੀਕ ਆ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਨਾ। ਹਾਂਜੀ ਕੋਈ ਨੀ ਅਸੀਂ ਤੇ ਕਰਾਂਗੇ ਹੈ ਨਾ ਚੰਗਾ ਚਲੋ।